ਓ-
ਹੋਰ ਸਤਿ ਸ੍ਰੀ ਅਕਾਲ ਮੇਰੇ ਵੀਰ।
ਸਤਿ ਸ੍ਰੀ ਅਕਾਲ ਵੀਰ ਜੀ, ਠੀਕ ਠਾਕ ਓ, ਚੜਦੀ ਕਲਾ।
ਵਧੀਆ ਜੀ ਵਧੀਆ ਚੜ੍ਹਦੀ ਕਲਾ ਹੋਰ ਤੁਸੀਂ ਦੱਸੋ।
ਬਸ ਜੀ ਚੜਦੀ ਕਲਾ, ਫ੍ਰੀ ਓ।
ਹਾਂਜੀ ਹਾਂਜੀ ਫ੍ਰੀ ਸੀ ਅੱਜ, ਬੈਠੇ ਸੰਡੇ ਸੀ ਅੱਜ।
ਹਾਂਜੀ ਹਾਂਜੀ, ਮੈਂ ਕਿਆ ਓ ਫੋਨ ਕਰਦਾ।
ਹਾਂਜੀ -ਹਾਂਜੀ। ਹਾਂਜੀ- ਹਾਂਜੀ ਸਭ ਵਧੀਆ ਇੱਕਦਮ ਫਸ ਕਲਾਸ। ਤੁਸੀਂ ਦੱਸੋ ਆਪਣਾ।
ਬਸ ਜੀ ਚੜ੍ਹਦੀ ਕਲਾ। ਆਪਣਾ ਫਿਟਨੈਸ ਵਗੈਰਾ ਜਾਂਦੇ ਤੁਸੀਂ ਜਿੰਮ ਵਗੈਰਾ ਕੀਤੀ ਜੋਆਇਨ।
ਹਾਂਜੀ ਹਾਂਜੀ ਜਿੰਮ ਵਗੈਰਾ ਜਾ ਰਿਆ ਆਂ, ਐ ਸਾਡੇ ਏਥੇ ਐ ਇੱਕ ਜਿੰਮ ਫਿਟ ਸਟੋਰੀ।
ਹਾਂਜੀ ਹਾਂਜੀ
ਹਾਂਜੀ ਹਾਂਜੀ ਓਥੇ ਜਾ ਰਿਆ ਸੀ।
ਹੂੰ, ਹੋਰ ਤੁਸੀਂ ਜਾ ਰੇ ਓ ਜਿਮ।
ਹਾਂਜੀ ਜੀ ਜੀ ਜਿਮ ਜ਼ਰੂਰੀ ਐ, ਅੱਜ ਦੇ ਟਾਈਮ ਚ ਬੋਤ ਜ਼ਰੂਰੀ ਐ ਨਾਲੇ- ਖਾਣਾ ਪੀਣੇ 'ਚ ਜੀ ਜੀ ਮਿਲਾਵਟਾਂ ਬਹੁਤ ਹੋ ਰਹੀਆਂ ਖਾਣ ਪੀਣ ਚ, ਫਿਰ ਆਪਣਾ ਨਾਲੇ ਫਾਸਟ ਫੂਡ ਬਹੁਤ। ਖਾਂਦੇ ਨੇ ਲੋਕੀ, ਫਿਰ ਉਹਦੇ ਕਰਕੇ ਆਪਣਾ ਸਰੀਰ ਦੇ ਸੈਟ। ਰੱਖਣਾ ਪੈਣਾ ਆ ਫਿਰ ਫਿਟਨੈਸ ਹੀ ਆ ਫਿਰ ਚੰਗੀ ਚੀਜ਼ ਨਾਲੇ।
ਹਾਂਜੀ ਹਾਂਜੀ ਨਾਲੇ ਪਤਾ ਜੀ ਅੱਜ ਕੱਲ ਨਾ ਫ਼ੋਨ ਜ਼ਿਆਦਾ ਪ੍ਰਧਾਨ ਹੋ ਗਿਆ। ਇਸ ਕਾਰਨ ਫਿਜ਼ਕਲ ਐਕਟੀਵਿਟੀ ਘੱਟ ਹੋ ਗਈ ਬਹੁਤ ਜ਼ਿਆਦਾ।
ਫਿਜ਼ਕਲ ਐਕਟੀਵਿਟੀ ਘੱਟ ਹੋ ਗਈ ਸੀ।
ਪਹਿਲੇ ਹੁੰਦੇ ਸੀ ਕਦੀ ਗੁੱਲੀ ਡੰਡਾ ਖੇਲ ਲਿਆ, ਕਦੀ ਅਹ ਕ੍ਰਿਕਟ ਖੇਲ। ਲਿਆ, ਠੀਕ ਹੈ ਕਦੀ ਐਦੇ ਨੈਸ ਭਜ ਹੋ ਜਾਂਦੀ ਸੀ। ਅੱਜ ਕੱਲ੍ਹ ਕੀ ਹੈ, ਅੱਜ ਕੱਲ ਇੰਨੀ ਫਿਜੀਕਲ ਐਕਟੀਵਿਟੀ ਹੈ ਨੀ।
ਫਿਜ਼ਕਲ ਐਕਟੀਵਿਟੀ ਘੱਟ ਹੋ ਗਈ ਐ, ਬੱਚੇ ਆਲਸੀ ਹੋ ਗਏ ਨੇ ਬੈਠੇ ਬੈਠੇ। ਫੋਨ ਚ ਈ ਆਪਣਾ ਪਬਜੀਆਂ ਤੇ ਕੀ ਕੁਛ ਖੇਡਦੇ ਰਹਿੰਦੇ ਆ। ਚੰਗੀ ਨੀ ਹੈਗੀ ਜੇ ਹਾਂਜੀ।
ਹਾਂ।
ਅੱਗੇ ਆਣ ਵਾਲਾ ਟਾਈਮ ਚ ਨੁਕਸਾਨ ਦੇਣਗੀਆਂ ਇਹ ਚੀਜ਼ਾਂ।
ਹਾਂਜੀ ਹਾਂਜੀ ਹਾਂਜੀ। ਹਂ।
ਆਪਣਾ ਖਾਣਾ-ਪੀਣਾ ਵੀ ਨਾ ਨਾਲੇ ਚੰਗਾ ਹੋਣਾ ਚਾਈਦਾ ਆ। ਆਪਣਾ ਪਤਾ ਕੀ ਜਿੰਮ ਕਰ ਲੈਣਾ ਬੰਦ ਫਿਰ ਆਪਣਾ ਡਾਇਟ ਪ੍ਰੋਪਰ ਲੈਂਦਾ ਆ ਹੁਣ ਆਪਾਂ ਜਿੰਮ ਵੀ ਨੀ ਕਰ ਰਹੇ ਫੇਰ ਇਹ ਵੀ ਖਾਲੋ ਤੇ ਉਹ ਵੀ ਖਾਲੋ ਫਾਸਟ ਫੂਡ ਵੀ ਖਾਲੋ ਫੇਰ ਉਹ ਅੰਦਰ ਫੇਰ ਨੁਕਸਾਨ ਬੜਾ ਕਰਦਾ ਆ ਉਹ ਫਿਰ ਬਾਅਦ ਪਤਾ ਲੱਗਦਾ ਆ। ਜੀ।
ਸਦ ਦਿੰਦਾ ਪੇਟ ਨੂੰ।
ਫਾਸਟ ਫੂਡ ਅਵੋਇਡ ਕਰਨਾ ਚਾਈਦਾ ਆ।
ਹਾਂਜੀ, ਜੀ ਜਿੰਨਾ, ਜਿੰਨਾ ਅਵੋਇਡ ਕਰ ਸਕੋ, ਓਨਾਂ ਅਵੋਇਡ ਕਰੋ ਲੇਕਿਨ ਹੁੰਦਾ ਨੀ ਨਾ।
ਨਈਂ ਨਈਂ, ਹੁੰਦਾ ਆ ਥੋੜਾ ਟਾਈਮ ਲੱਗਦਾ ਆ ਹੋ ਜਾਂਦਾ। ਓਇਲੀ ਓਇਲੀ ਸਮਾਨ ਘੱਟ ਖਾਣੇ ਚਾਹੀਦੇ ਨੇ। ਫਿਰ ਕੀ ਆ ਤੁਸੀਂ ਆਪਣਾ ਦੋ ਢਾਈ ਸੌ ਦਾ ਫਾਸਟ ਫੂਡ ਖਾਇਆ ਤੇ ਦੋ ਢਾਈ ਸੌ ਨੂੰ ਫਿਰ ਡਾਕਟਰ ਨੂੰ ਦੇਤੇ।
ਹਾਂ, ਬਿਲਕੁਲ ਬਿਲਕੁਲ, ਸਹੀ ਗੱਲ ਐ। ਇਸ ਤੋਂ ਵਧੀਆ ਆਪਣਾ ਹੈਲਦੀ ਚੀਜ਼ਾਂ ਖਾਓ, ਜਿਮ ਜਿੰਮ-ਜੁੰਮ ਜਾਓ ਆਪਣਾ।
ਜੀ ਹੈਲਦੀ ਚੀਜ਼ਾਂ ਬਹੁਤ ਨੇ ਸੈਲਡ ਵਗੈਰਾ ਛਪੋ ਹੋਰ ਬਥੇਰੀਆਂ ਹੇ। ਚੀਜ਼ਾਂ ਜੇ ਕੇਕ ਵਗੈਰਾ, ਜੂਸ ਵਗੈਰਾ ਨਾਲੇ ਸਿਹਤ ਵੀ ਸਹੀ ਰੱਖਦਾ ਏਦਾਂ ਕੋਲ ਵੀ ਨੀ ਜਾਣ ਦਿੰਦਾ ਇੰਨੀ ਛੇਤੀ
ਹਾਂਜੀ ਹਾਂਜੀ, ਨਾਲੇ ਇਮਿਊਨਿਟੀ ਸਿਸਟਮ ਵੀ ਵਧੀਆ ਰੈਂਦਾ।
ਵਟੀਮ ਗੁਰੂਆ ਰਣਜੀਤ ਸਿੰਘ ਬਾਬਾ।
ਹਂ। ਹੋਰ ਦੱਸੋ, ਹੋਰ ਅੱਜ ਕੇੜੀ ਐਕਸਾਈਜ਼ ਕੱਲ ਫੇਰ ਕਿਹੜੀ ਐਕਸਰਸਾਈਜ਼ ਕੀਤੀ ਸੀ ਫਿਰ।
ਗੱਲ ਲਾਈ ਸੀ, ਮਿਕਸ ਲਾਈ ਸੀ ਜੀ ਮਿਕਸ ਲਾਣੇ ਆਂ ਹਫ਼ਤੇ ਦੋ-ਤਿੰਨ ਵਾਰੀ। ਗਰਮੀ ਬੋਤ ਐ ਯਾਰ।
ਗਰਮੀ ਬੋਤ ਐ। ਮੈਂ ਕੱਲ ਗਰਮੀ ਜ਼ਿਆਦਾ ਲੱਗ ਰਹੀ ਸੀ, ਮੈਂ ਫਿਰ ਨਾ ਗਿਆ ਨੀ ਕੱਲ ਜੀਂਮ ਹਂ, ਪਰਸੋਂ ਗਿਆ ਸੀ ਤੇ ਪਰਸੋਂ ਮੈਂ
ਤਿੰਨ ਵਾਰੀ ਬਹੁਤ ਆਇਆ, ਅੱਜ ਦੇ ਟਾਈਮ ਚ ਬੋਤ ਜਿਆਦਾ ਗਰਮੀ ਪੈ ਗਈ।
ਹੈਂਜੀ, ਉਹ ਤੇ ਐ। ਨਾਲੇ ਦੇਖੋ ਗਰਮੀ ਦੇ ਵਿੱਚ ਨਾ ਐਕਸਰਸਾਈਜ਼ ਵੀ ਥੋੜ੍ਹੀਆਂ ਕਰਨੀਆਂ ਚਾਈਦੀ ਐਂ। ਜ਼ਿਆਦਾ ਕਰਕੇ ਫ਼ਇਦਾ ਨ੍ਹੀਂ ਏ।
ਫਾਇਦਾ ਨਈ ਐ ਨਾਲ ਬਿਲਕੁਲ, ਹੋਰ ਬੋ
ਹੋਰ ਬੋ ਬੋਡੀ ਗੇਨ ਹੋਣ ਦੀ ਬਜਾਏ ਲੋਸ ਹੋ ਜਾਂਦਾ ਐ।
ਜੀ ਬਿਲਕੁਲ, ਨਾਲੇ ਡਾਈਟ ਵੀ ਪ੍ਰੋਪਰ ਨ੍ਹੀਂ ਲਈ ਜਾਂਦੀ।
ਡਾਇਟ ਸਹੀ ਗੱਲ ਐ, ਸਹੀ ਗੱਲ ਐ, ਐੈਕਜੇਟ
ਕਿੰਨਾ ਕੁ ਤੁਸੀਂ ਆਪਣਾ ਠੰਡਾ ਸਮਾਨ ਖਾਲੋਗੇ।
ਹਾਂਜੀ ਹਾਂਜੀ ਸਹੀ ਗੱਲ ਐ।
ਨਾਲੇ ਆਪਣਾ ਫਾਸਟ ਫੂਡ ਅਵੋਇਡ ਹੋਏ ਨਾ ਤੇ ਠੀਕ ਰੈਂਹਦਾ ਆ।
ਹਾਂਜੀ ਹਾਂਜ, ਸਹੀ ਗੱਲ ਐ। ਹਂ, ਹਂ ਪਰਸੋਂ ਗਿਆ ਸੀ ਮੈਂ ਜਿਮ ਪਰਸੋਂ ਲਾਏ ਸੀ ਮੈਂ ਚੈਸਟ ਲਾਏ ਸੀ, ਫਿਰ ਮੈਂ ਪਰਸੋਂ।
ਚਲੋ ਚੰਗੀ ਗੱਲ ਆ, ਜਾਣਾ ਚਾਹੀਦਾ ਆ ਹੋਰ ਕੀ?
ਪੈਨ ਲਗਾਏ ਸੀ ਬੈਂਚ ਪ੍ਰੈਸ ਲਗਾਏ ਸੀ ਹਮ। ਹਾਂਜੀ। ਇੱਕ ਬੈਂਚ ਪ੍ਰੈਸ ਲਾਈ ਸੀ, ਫੇਰ ਉਸ ਬਾ ਫਲੈਟ ਬੈਂਚ ਲਗਾਈ। ਤੇ ਦੋ ਚਾਰ, ਬਟਰਫਲਾਈ ਤੇ ਲਾ ਲਏ ਸੀ। ਬਸ ਫੇਰ, ਅਸੀਂ ਘਰ ਆ ਕੇ ਜ਼ਿਆਦਾ ਕੀਤੀ ਤਨੂੰ। ਕਿ ਗਰਮੀ ਬਹੁਤ ਲੱਗਈ, ਪਤਾ ਕੀ ਲਾਈਟ ਚਲੇ ਗਈ ਸੀ। ਉਹ ਲਾਈਟ ਚਲੇਗੀਈ, ਤੇ ਫੇਿਰ ਉਹ ਏਸੀ ਵਗੈਰਾ ਬੰਦ ਹੋ ਗ ਉਹ ਫਿਰ ਗਰਮੀ ਨਾ, ਜ਼ਿਆਦਾਗ ਲੱਗ ਗਈ ਜੀ ਤੇ ਫੇਿਰ, ਇਸ ਕਾਰਨ ਫੇਿਰ, ਅਸੀਂ ਕਿਹਾ ਚਲੋ ਠੀਕ ਹੈ। ਘਰ ਫਿਰ ਥੋੜ੍ਹੀ ਦੇਰ, ਹਮ ਬਸ ਥੋੜੀ ਦੇਰ। ਯਾਰ ਦੋਸਾਂ ਨਾਲ ਇਕੱਲਾ ਬਾਤਾਂ ਮਾਰੀਆਂ, ਜਿੰਮ ਟ੍ਰੇਨਾਂ ਨਾਲ ਇਕੱਲਾ ਬਾਤਾਂ ਮਾਰੀਆਂ ਬਸ ਵਧ, ਗ ਸੀਗੇ ਆਪਣਾ ਘਰੇ ਆ ਗ ਗ।
ਅੱਜ ਨ ਤੁਸੀਂ ਜਾਣਾ, ਆਪਣਾ ਉਸ ਸਾਈਡ ਸਵੀਮਿੰਗ ਪੂਲ ਵਾਲੀ ਸਡ।
ਅੱਜ ਜਾਵਾਂਗੇ, ਬਸ ਹੁਨੇ ਕੀਤਾ ਸੀ, ਉਹਨੇ ਟ੍ਰੇਨਰ ਨੂੰ ਫੋਨ ਕੀਤਾ, ਜ ਆਪਣਾ ਜਹੜਾ ਜਿੰਮ ਦਾ ਟ੍ਰੇਨਰ ਹੈ ਨਾ ਤੇ ਉਹਨੂੰ ਕੀਤਾ ਸੀ, ਫੋਨ ਤੇ ਇੱਕ ਜਿਹੜਾ ਅੱਜਰ ਦਾ ਮੈਂ ਨੇ, ਉਹਨੂੰ ਕੀਤਾ ਸੀ ਫੋਨ ਤੇ ਬਸ ਉਹ ਕਹਿੰਦੇ ਪੈਨੇ, ਬਸ ਆਉਂਦੇ ਆ, ਥੋੜ੍ਹੀ ਦਿਨ ਗੱਲ ਅੱਧੇ ਘੰਟੇ ਤੱਕ ਬਸ ਫੇਰ ਜਾਵਾਂਗੇ, ਅਸੀਂ ਸਵੀਮਿੰਗ ਪੂਲ ਤੁਸੀਂ ਜਾਣਾ, ਹੈਗਾ, ਦੱਸ ਦੇਣਾ ਫਿਰ?
ਨਹੀਂ -ਨਹੀਂ ਜੀ। ਆਪਾਂ ਘਰੇ ਆ ਜੀ, ਭਰਿਆ ਤਾਂ ਤੁਸੀਂ ਇੱਧਰ ਹੀ ਆ ਜਾਓ, ਨਾਲੇ ਰਗੜਾ ਪਾ ਲਾਂਗੇ।
ਹਾਂਜੀ।
ਤੁਸੀਂ ਇੱਧਰ ਆ ਜਾਓ, ਸਾਡੇ ਆਲੇ ਪਾਸੇ
ਤੁਹਾਡੇ ਆਲੇ, ਪਾਸੇ ਕਿੱਧਰ
ਆਪਾਂ ਸਵੀਮਿੰਗ ਪੂਲ ਭਰਿਆ, ਤਾਂ ਉੱਪਰ ਛਾਤੇ ਨਾਲੇ ਰਗੜਾ ਵੀ ਪਾਲਾਂਗੇ।
ਅੱਛਾ ਜੀ, ਠੀਕ ਹੈ, ਜੀ ਠੀਕ ਹੈ।
ਹਾਂਜੀ ਨਾਲੇ ਦੇਗ ਉਹ ਛਕਾਂਗੇ, ਆਪਣਾ ਸ਼ਰਦਾਈਆਂ ਛਕਾਂਗੇ। ਹੋਰਗੇ, ਨਾਲ ਹੀ ਥੋੜ੍ਹਾ ਜਾ। ਸਮੋਸੇ ਵਗੈਰਾ ਮੰਗਵਾ ਲਿਆ, ਮੰਗ ਲਿਆ ਕੁਈ ਛੱਕ ਲਾਂਗੇ।
ਹਾਂਜੀ -ਹਾਂਜੀ ਕੋਈ ਨੀ, ਕੋਈ ਨੀ, ਚਲੋ ਕੋਈ ਨੀ, ਉਹਸੀ ਸਮੋਸੇ ਅਸੀਂ ਜਾਂਦੇ ਲੈਵਾਂਗੇ। ਕੋਈ ਗੱਲ ਨਹੀਂ, ਤੁਸੀਂ ਬੰਦੇ ਦੱਸ ਦੇਣਾ ਕਿੰਨੇ ਨੇ? ਉਹ ਅਸੀਂ ਲੈ ਲਵਾਂਗੇ, ਸਮੋਸੇ ਕੋਈ ਗੱਲ ਨੀ। ਨੀ ਵ, ਕਰ ਨੂੰ ਹੁੰ। ਚਲੋ ਕੋਈ ਨੀ ਬਣਾਦੇ ਆ, ਪ੍ਰੋਗਰਾਮ ਫੇਿਰ ਹੋਰ ਕੌਣ ਕੌਣ ਲ ਵੈਸੇ ਕਿੰਨੇ ਬੰਦੇ ਨੇ?
ਬੰਦੇ ਦੇ ਵੱਧੂ ਹੀ ਹੋ ਜਾਣਗੇ। ਤਿੰਨ ਚਾਰ ਤੇ, ਆਪਾਂ ਹੀ ਆ, ਜੀ ਪੰਜ
ਹੁੰ।
ਤੇ ਤਿੰਨ ਚਾਰ ਹੋਰ, ਤਿੰਨ ਚਾਰ ਹੋਰ ਨੇ ਯਾਰ ਦੋਸਤ ਦੇ ਦੋਸਤ। ਉਹ ਵੀ ਆ ਜਾਣਗੇ, ਬੰਦੇ ਵਾਧੂ ਹੋਏ ਨੇ, ਟਿਊ ਪਾ ਤੇ ਤੁਸੀਂ ਜਿੱਧਰ ਜਾਂਦੇ ਹੋ, ਓਧਰ ਟਿਊਬ ਵਗੈਰਾ ਹੁੰਦੀ ਹੈ
ਟਿਊਬ ਨਾਲ ਟਿਊਬ, ਵਗੈਰਾ ਨਹੀਂ ਹੁੰਦੀ, ਉੱਥੇ ਬਸ ਹੈ ਕਾਫੀ ਗਹਿਰਾ ਹੈ ਉਹ ਹੈ, ਸਾਢੇ ਪੰਜ ਫੁੱਟ ਦਾ।
ਪਰ ਟਿਊਬ ਹੋਣੀ ਚਾਹੀਦੀ ਹੈ। ਟਿਊਬ ਹੋ ਜਾ ਨਾ, ਇੱਕ ਆਪਣਾ ਟਿਊਬ ਪਾ ਲਈ ਸਰੀਰ ਵਿੱਚ ਉਹ ਫੇਿਰ ਬੰਦਾ ਤੈਰਦਾ ਹੀ ਰੈਂਦਾ ਜ਼ਿਆਦਾ ਹੱਥ ਪੈਰ ਚਲਾਣ ਦੀ ਲੋੜ ਨਹੀਂ ਥਕਾਵਟ ਘੱਟ ਹੁੰਦੀ ਹੈ ਉੱਪਰ। ਤਾ ਰੈਂਦਾ ਆਰਾਮ।
ਹਾਂ ਉਹ ਤੇ ਹੈ ਸਹੀ ਗੱਲ ਹੈ।
ਆਪਾਂ ਵੀ ਹੁਣ ਟਿਊਬਾ ਲੈ ਲੀਆਂ ਆ।
ਅੱਛਾ ਅੱਛਾ ਕੇੜੇ ਟਰੱਕ ਦੀ ਲਿਆਇਓ ਕੇੜੀ।
ਨਹੀਂ ਨਹੀਂ ਐਡੀ ਵੱਡੀਆਂ ਨਹੀਂ ਕਾਰ ਦੀਆਂ ਕਾਰ ਦੀ ਸਹੀ ਰੈਂਦੀ ਛੋਟੀ।
ਕਾਰ ਰ ਦੀ ਇਕੱਠੇ ਟਿਊਬ ਦੇ ਨਾਲ ਕੀ ਹੋਏਗਾ।
ਇੱਕ ਨੀ ਤਿੰਨ ਚਾਰ ਤੇ ਲਿਆਵਾਂਗੇ ਇੱਕ ਟਿਊਬ ਇੱਕ ਬੰਦੇ ਲ। ਕਾਫ਼ੀ ਹੈ।
ਨਹੀਂ ਨਹੀਂ ਓਹ ਡੁੱਬ ਜੇਗਾ ਇਕ ਟਿਊਬ ਦੇ ਵਿੱਚ। ਕਿਉਂਕਿ ਵਜਨ ਜ਼ਿਆਦਾ ਬੱਚੇ ਵਾਸਤੇ ਠੀਕ ਹੈ।
ਨਹੀਂ-ਨਹੀਂ। ਨਹੀਂ-ਨਹੀਂ। ਓਦਾਂ ਹੀ ਡੁਬਦਾ ਬੰਦਾ ਵਾ ਪੂਰਾ ਹਵਾ ਚ ਰੈਂਦਾ ਆ। ਟਰੱਕ ਦੀ ਤੇ ਬੋਤ ਵੱਡੀ ਹੋ ਜਾਂਦੀ ਹਾਂਜੀ ਨ।
ਅੱਛਾ ਅੱਛਾ ਹਮ। ਚਲੋ ਠੀਕ ਹੈ। ਕੋਈ ਨ ਦੇਖਾਂਗੇ ਕੇੜੀ ਤਾਡੀ ਕਾਰ ਵਾਲੀ। ਹਾਂਜੀ ਹਾਂਜੀ ਕੋਈ ਨੀ। ਹਮ। ਹਰਜਨ ਦੀ ਡ ਤੇ।
ਹਾਂਜੀ ਜਿੰਮ ਦੀ ਡਾਇਟ ਵਿੱਚ ਆਪਣਾ ਚਾਰ ਮਿੱਲਾਂ ਕੀਤੀ ਦੀ ਹੈ। ਦਈ ਵਗੈਰਾ ਸਵੇਰੇ ਹਾਂਜੀ ਹਾਂਜੀ। ਆਪਣਾ ਠੰਡਾ ਠੰਡਾ ਸਹੀ ਰੈਂਦਾ ਆ।
ਹਮਮਮ।
ਦਹੀਂ ਵਗੈਰਾ ਸ਼ਕਲੀ ਥੋੜੀ ਬੋਤੀ ਸ਼ੇਕ। ਛੱਕ ਲਿਆ ਸ਼ੇਕ ਪੀ ਲਿਆ ਫਿਰ ਰੋਟੀ ਖਾ ਲਈ ਇੱਕ ਟੈਮ ਜੀ। ਗੋਂਦ ਕਦੀਰਾ ਪੀ ਲਿਆ ਨਾਲੇ ਮੌੋਸੰਮੀ ਦਾ ਜੂਸ ਕਦੀ ਕਦਾਰ ਪੀ ਲਿਆ।
ਹਾਂਜੀ ਹਾਂਜੀ ਗੋਂਦ ਕਤੀਰਾ ਬੋਤ ਵਧੀਆ ਜਿ ਅਹ ਗਰਮੀਆਂ ਵਾਸਤੇ। ਹਾਂਜੀ ਹਾਂਜੀ ਨਾਲੇ ਜਿਮ ਵਿਚ ਵੀ ਚਾਈਦਾ ਹਮ ਬਧ ਰੋ। ਗੋਂਦ ਕਤੀਰਾ ਖਾਂਦਾ ਹੋਏ ਨਾ ਜਿੰਮਚ ਜਾਏ ਐਕਸਰਸਾਇਜ ਬੋਤ ਵਦੀਆ ਕਿਉ ਗੋਂਦ ਕਤੀਰਾ ਠੰਡਾ ਹੋਏਗਾ। ਚੀਜ਼ ਠੰਡਾ ਹੋ ਜ ਗਰਮੀ ਲੱਗੇਗੀ ਨਹੀਂ। ਵੇਟ ਵਗੈਰਾ ਸਹੀ ਉੱਠਦਾ ਗੋਦ ਕਤੀਰਾ ਨਾਲ ਨਾ ਸਹੀ ਗੱਲ ਹੈ। ਹੋਰ ਬਸ ਦੋ ਚਮਚੇ ਮੈਂ ਵੀ ਐਂ ਜ ਕਰਦਾ ਵਾ ਗੋਦ ਕਤੀਰ੍ਹਾਂ ਭਿ ਗੋ ਕੇ ਰੱਖਿਆ ਹੋਇਆ। ਆਪਣਾ ਹਾ। ਪੌਣਾ ਗਲਾਸ ਲਿੱਤਾ ਦੁੱਧ ਦਾ ਦੋ ਚਮਚੇ ਗੋਦ ਕਤੀਰਾ ਪਾਏ ਗਿਲਾਸ ਭਰ ਗਿਆ। ਤੇ ਫੇਰ ਇੱਕ ਮੈਂ ਆਪਣੇ ਨਾਲ ਰੂਆਜ਼ਾ ਲੈ ਕੇ ਰੱਖੀ ਮੈਂਗੋ ਫਲੇਵਰ ਵਿਚ। ਬਸ ਤਿੰਨ ਚਮਚੇ ਮਿੱਠਾ ਕੋੋਲਦਾ ਨੀ ਮੈਂ ਮਿੱਠਾ ਨੀ ਪਾਂਦਾ। ਉਹ ਨਾਲ ਹ ਇੰਨਾ ਮਿੱਠਾ।
ਇੱਕ ਵਾਰੀ ਮੈਂ ਤੁਹਾਨੂੰ ਦੱਸਣਾ ਕਿਵੇਂ ਟਰਾਈ ਕਰੋ ਆ ਆਪਣਾ ਦੂਧ। ਦੁਦ ਥੋੜਾ ਗਰਮ ਤਸੀਰ ਦਾ ਹੁੰਦਾ ਤੁਸੀਂ ਨਾ ਉਹ ਟਰਾਈ ਕਰੋ ਨਿੰਬੂ ਪਾਣੀ ਬਣਾਦੇ ਹੋ ਨਾ।
ਹਾਂਜੀ। ਹਾਂਜੀ।
ਵਿੱਚ ਸੋਡਾ ਪਾ ਕੇ ਥੋੜਾ ਜਿਹਾ।
ਠੀਕ ਹੈ। ਠੀਕ ਹੈ।
ਹਾਂਜੀ ਨਿੰਬੂ ਪਾਣੀ ਬਣਾ ਕੇ ਨਾ ਉਹਦੇ ਵਿੱਚ ਦੋ ਚਮਚ ਗੋਦ ਕਤੀਰਾ ਪਾ ਦੋ ਉਪਰੋਦੀ।
ਅੱਛਾ ਜੀ।
ਉਹ ਟਰਾਈ ਕਰੋ ਉਹ ਨਾ ਠੰਡਕ ਜ਼ਿਆਦਾ ਦੇਰ ਤੱਕ ਠੰਡਕ ਰੈਂਦਾ ਸਰੀਰ। ਦੋ ਦੇ ਚ ਕੀ ਹੁੰਦਾ ਗਰਮ ਤਸੀਰ ਹੁੰਦੀ ਹੈ ਥੋੜ੍ਹੀ ਜਿਹੀ।
ਸਹੀ ਗੱਲ ਹੈ ਸਹੀ ਗੱਲ ਹਮ।
ਸੁਣਿਆ ਵੀ ਹੋਣਾ ਦੁੱਧ ਅ ਜਿਵੇਂ ਸਰਦੀਆਂ ਚ ਦੁੱਧ ਪੀਂਦੇ ਨੇ ਬੰਦੇ ਗਰਮ ਹੁੰਦਾ ਦੁੱਧ ਦੁੱਧ ਨੂੰ ਘੱਟ ਯੂਜ ਕਰਕੇ ਨਾ ਉਹਦੇ ਛਕੋ ਆਪਣਾ ਨਿੰਮ। ਨਿੰਬੂ ਵਾਣੀ ਬਣਾ ਕੇ ਨਾ ਸੋਡੇ ਵਾਲਾ ਉਹਦੇ ਦੋ ਤਿੰਨ ਚਮਚ ਉਹ ਪਾਓ ਗੋਂਦ ਕਤੀਰਾ ਇੱਕ ਅੱਧਾ ਚੀਆ ਸੀਟ ਦਾ ਚਮਚ ਪਾਓ ਹਾਂਜੀ ਹਾਂਜੀ ਬੜਾ ਵਧੀਆ ਆਪਣਾ ਤੁਹਾਡਾ ਸਰੀਰ ਵੇਖੋ ਠੰਡਾ ਰਹੇਗਾ ਨਾਲੇ ਹਲਕਾ ਹਲਕਾ ਮਹਿਸੂਸ ਹੋਏਗਾ
ਹਮ ਕੋਈ ਨੀ ਬਸ ਉਹੀ ਬਣਾਵਾਂਗੇ ਅੱਜ ਫਿਰ
ਹਾਂਜੀ ਹਾਂਜੀ ਉਹ ਵਧੀਆ ਨਾਲੇ ਦੁੱਧ ਦਾ ਦੁੱਧ ਵੀ ਆਪਣੀ ਜਗ੍ਹਾ ਦੁੱਧ ਆਪਣੀ ਜਗ੍ਹਾ ਵਧੀਆ ਆ ਹੁਣ ਨਿੰਬੂ ਪਾਣੀ ਆਪਣੀ ਜਗ੍ਹਾ ਵਧੀਆ ਹੈ
ਆਹ ਗਰਮੀਆਂ ਦੇ ਵੀ ਨਾ ਗਰਮ ਦੁੱਧ ਪੀਤਾ ਨੀ ਜਾਂਦਾ
ਜੀ ਨਹੀਂ ਪੀਤਾ
ਨਹੀਂ ਤਾਂ ਫੇਰ ਅਗਰ ਹਾਂ ਅਗਰ ਜਦੇ ਕੋਲ ਨਿੰਬੂ ਪਾਣੀਵਾਂ ਫਿਰ ਦੁੱਧੀ ਨਈ ਪੀ ਸਕਦੇ
ਕ ਹੈ ਨਾ ਦੁਧ ਤਾਂ ਕਿਸੇ ਨਾ ਕਿਸੇ ਤਰ੍ਹਾਂ ਅੰਦਰ ਜੀ
ਜੇਕਰ ਜ਼ਿਆਦਾ ਗਰਮੀ ਹੋ ਫੇਰ ਨਿੰਬੂ ਪਾਣੀ ਵਾਲ ਨਾਲ ਛਕਣਾ ਚਾਹੀਦਾ ਹੈ ਮਲਬ ਦੁੱਧ ਨੂੰ ਅਵੋਇਡ ਕਰਨਾ ਕੋਈ ਗੱਲ ਨੀ ਦੁੱਧ ਨਹੀਂ ਪੀਤਾ ਜਾਂਦਾ ਕੋਈ ਗੱਲ
ਚ ਚਲੋ ਠੀਕ ਹੈ ਜੀ ਅੱਛਾ ਜੀ ਫੇਰ ਮਿਲਦੀਆ
ਹਾਂਜੀ
ਹੈਲੋ
ਓਕੇ ਹਾਂਜੀ ਹਾਂਜੀ ਮੈਂ ਕੋਈ ਨੀ ਠੀਕ ਹੈ ਚੰਗਾ ਜੀ ਓਕੇ
ਫੇਰ ਕਰਦੇ ਆ ਗਲ ਸਾਨ ਸਤਿ ਸ਼੍ਰੀ ਅਕਾਲ
ਦੂਰ ਏ